ਹੈਲੋ
ਹਾਂਜੀ ਦੀਦੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
ਵਧੀਆ ਜੀ, ਤੁਸੀਂ ਸੁਣਾਓ।
ਅਸੀਂ ਤਾਂ ਵਧੀਆ, ਹੋਰ ਪਰਿਵਾਰ ਚ ਵਧੀਆ ਨੇ ਤੁਹਾਡੇ ਸਾਰੇ?
ਹਾਂਜੀ-ਹਾਂਜੀ, ਸਭ ਵਧੀਆ।
ਅਸੀਂ ਠੀਕ ਹਾਂ। ਹੋਰ ਤੁਹਾਡੇ ਪਿੰਡ ਬਾਰੇ ਮਤਲਬ ਤੁਸੀਂ ਦੱਸੋਂਗੇ, ਤੁਹਾਡਾ ਪਿੰਡ ਕਿ ਕਿਹੋ ਜਿਆ?
ਹਾਂਜੀ, ਵੈਸੇ ਜੇ ਮੈਂ ਦੱਸਾਂ ਤੇ ਮੈਂ ਜੰਮ
ਸੈਡ ਦੀ, ਤੇ ਪਾਪਾ ਔਰ ਮੇਰੇ ਦਾਦਾ ਤੇ ਸਾਡੇ ਇਹਦੋ ਚੈਰ ਦੇ ਨਾਲ ਹੀ ਲੱਗਦਾ ਸਾਡਾ ਤੇ ਪਿੰਡ ਦੀਆਂ ਬਹੁਤ ਸਦੀਆਂ ਬਹੁਤ ਕਠੀਆਂ ਹੀ ਆਂਦ ਦਾਨਿਨੀ, ਕਿਉਂਕਿ ਅਸੀਂ ਛੁੱਟੀਆਂ ਚ ਜਾਣਾ, ਯਾ ਜਾ ਸਕੂਲੋਂ ਸ਼ਾਮੀ ਕਦੀ ਜਦ ਦਾਦ ਦਾਦਾ ਜੀ ਨੇ ਜਾਣਾ, ਉਹਨਾਂ ਨਾਲ ਚੱਲ ਜਾਣਾ। ਤੇ ਉਹ ਖੇ ਖੇਤਾਂ ਵਿੱਚ ਜਾਣਾ ਤੇ ਉੱਥੇ ਟੂਅਲ ਤੇ ਬੈਠਨਾ, ਉਹਦੇ ਖੇਤਾਂ ਦੇ ਬਸ ਦੇਖਦੇ ਰਹਿਣਾ ਕਿ ਜਿਵੇਂ ਖੇਤ ਲਹਿਰਾ ਰਹੇ ਹੋਣ। ਮਤਲਬ ਇੱਕ ਕੋ ਓ ਖੂਬਸੂਰਤੀ ਐ। ਉਹ ਪਿੰਡ ਦੀ ਜ਼ਿੰਦਗੀ ਬਹੁਤ ਸੋਹਣੀ ਲੱਗਦੀ ਏ, ਵੀ ਜਦੋਂ ਅਸੀਂ ਉੱਥੇ ਸ਼ਹਿਰੇ ਜਾਂਦੇ ਸੀ ਤੇ ਸਾਨੂੰ ਪਤੈ ਬੀ ਕਿਥੇ ਕੋਈ ਖੇਡਣ ਦੀ ਜਗ੍ਹਾ ਨੀ, ਕੁਛ ਨੀ। ਉੱਥੇ ਹੀ ਖੇਤਾਂ ਚ ਬੱਚੇ ਖੇਡ ਰਹੇ ਹੁੰਦੇ ਸੀ। ਕਦੀ ਕੋਈ ਪਾਣੀ ਉਸ ਚੋਂ ਹੀ ਪੀ ਲੈਂਦਾ ਸੀ, ਸਾਡੇ ਇੱਥੇ ਜਿਵੇਂ ਹੁਣ ਫਿਲ ਫਿਲਟਰ ਲੱਗੇ ਨੇ, ਅਸੀਂ ਬਿਨਾਂ ਫਿਲਟਰ ਦੇ ਪਾਣੀ ਨੀ ਪੀਦੇ। ਉੱਥੇ ਲੋਕੀ ਟੂਵਲ ਤੋਂ ਪਾਣੀ ਪੀ ਲੈਂਦੇ ਨੇ। ਉਹਨਾਂ ਨੂੰ ਕੋਈ ਓ ਨੀ ਐ। ਕਈ ਬਿਮਾਰ ਵੀ ਨਹੀਂ ਪੈਂਦੇ, ਜੇ ਅਸੀਂ ਕਹੀਏ ਕਿ ਬਿਮਾਰ
ਹਾਂਜੀ, ਹਾਂਜੀ। ਅਸੀਂ ਤਾਂ ਪਿੰਡ ਚ ਹੀ ਰਹਿੰਦੇ ਹਾਂ, ਚੌਵੀ ਘੰਟੇ।
ਹਾਂਜੀ- ਹਾਂਜੀ
ਖੇਤਾਂ ਚ ਵੀ ਜਾਂਦੇ ਹਾਂ ਕਦੇ -ਕਦੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਜਿਵੇਂ ਸਾਡੇ ਘਰਾਂ ਕੋਲੇ ਹੀ ਖੇਤ ਨੇ ਤਾਂ ਕਰਕੇ ਸਾਨੂੰ ਤਾਂ ਜਮਾਂ -ਜਮਾਂ ਹੀ ਵਧੀਆ ਲੱਗਦਾ ਹੈ
ਹਾਂਜੀ -ਹਾਂਜੀ ਜਿਵੇਂ ਹੁਣ ਮੈਂ ਉਹੀ ਕਹਿੰਦੀ ਸੀ ਨਾ, ਹਾਂਜੀ -ਹਾਂਜੀ ਓਹ ਤੇ ਏਹ ਸਾਡੀ ਗੱਲ ਐ ਗੱਲ।
ਵਧੀਆ- ਵਧੀਆ ਪੰਛੀ ਬੋਲਦੇ ਆ ਸਵੇਰੇ -ਸਵੇਰੇ
ਹਾਂਜੀ ਇੱਕ ਤਾਂ ਅਸੀਂ ਜਿਵੇਂ ਸ਼ੁਰੂ ਤੋਂ ਹੀ ਅਸੀਂ ਰਹੇ ਸ਼ਹਿਰਾਂ ਚ ਰਹੇ ਲੇਕਿਨ ਜਿਹੜਾ ਸੁਕੂਨ ਮਿਲਦਾ ਉਹ ਪਿੰਡਾਂ ਚ ਜਾ ਕੇ ਮਿਲਦਾ ਹੈ ਅਸੀਂ ਕਦੀ ਕਿਵੇਂ ਛੁਟੀਆਂ ਹੋਣੀਆਂ ਹੈ ਕਦੀ ਘਰ ਜੀ ਨਾ ਲੱਗ ਰਿਹਾ ਹੋ ਕਹਿਣਾ ਚਲੋ ਪਿੰਡ ਜਾਂਦੇ ਆ ਥੋੜੇ ਦੇਰ ਪਿੰਡੋਂ ਆਂਨੇ ਆਂ, ਤੇ ਉਹ ਉੱਧਰ, ਸਾਡਾ ਉੱਥੇ ਮਕਾਨ ਹੈਗੇ ਆ ਉੱਧਰ ਵੀ, ਤੇ ਅਸੀਂ ਉੱਥੇ ਵੀ ਕਈ ਕਦੀ-ਕਦਾਰ ਉੱਥੇ ਵੀ ਰਹਿੰਨੇ ਹਾਂ। ਤੇ ਓਵੇ ਨਾ ਸਵੇਰੇ‌ ਉ ਕੇ ਜਦੋਂ ਉੱਠਕੇ, ਉੱਥੇ ਸਵੇਰੇ-ਸਵੇਰੇ ਮਤਲਬ ਸਾਡੇ ਇੱਥੇ ਨੀ ਉੱਠਦਾ ਕੋਈ ਸਵੇਰੇ ਛੇਤੀ ਸੱਤ-ਅੱਠ ਵਜੇ ਉੱਠਦੇ ਨੇ, ਉੱਥੇ ਲੋਕੀ ਚਾਰ-ਚਾਰ ਪੰਜ-ਪੰਜ ਵਜੇ ਉੱਠ ਜਾਂਦੇ ਨੇ, ਤੇ ਗੁਰਦੁਆਰੇ ਦੀ ਆਵਾਜ਼ ਆ ਰਹੀ ਹੁੰਦੀ ਏ, ਫਿਰ ਸਵੇਰੇ ਉੱਠ ਕੇ ਫਟਾਫਟ ਗੁਰਦੁਆਰੇ ਜਾਓ, ਫਿਰ ਆਕੇ ਦੇਖੋ ਥੋੜੇ ਦੇਰ ਖੇਤਾਂ'ਚ ਹੀ ਬਹੋ ਉਹ, ਦ, ਦਿਲ ਨੂੰ ਇੰਨਾ ਸਕੂਨ ਦਿੰਦਾ ਨਾ, ਕਿ, ਹਾਂ, ਮਤਲਬ ਇੱਥੇ ਸ਼ਾਂ ਤੀ'ਚ ਵੀ ਇੰਨੀ ਵਧੀਆ ਦੁਨੀਆਂ ਵੱਸਦੀ ਏ, ਅਸੀਂ ਇੱਥੇ ਹਲਚਲ ਤੇ ਇਨੇ ਕੰਮ ਕਾਰ'ਚ, ਅਧਨੁ ਅਦ ਅਧੁਨਿਕ ਤਕਨੀਕਾਂ ਜਿਹੜੀਆਂ ਹੋਗੀਆਂ, ਸਭ ਵਿੱਚ ਵੀ ਅਸੀਂ ਨਾ ਐਵੇਂ ਵਿਅਸਤ ਹੋ ਜਾਂਨੇ ਹਾਂ ਬੀ, ਹਾਂ, ਐਸ ਤੋਂ ਇਲਾਵਾ ਕੋਈ ਜ਼ਿੰਦਗੀ ਹੈਹੀ ਨਹੀਂ ਸਾਡੀ, ਫੋਨਾ ਤੇ ਲੱਗੇ ਰਹਿਣਾ, ਉੱਥੇ ਜਦ ਨੈਟਵਰਕ ਈ ਨਹੀਂ ਆਂਦਾ ਕਦੀ-ਕਦਾਰ, ਤੇ ਬੈਠੇ ਰਹੋ ਉੱਥੇ ਜਿਹੜੇ ਉੱਧਰ ਦੀਆਂ ਚੀਜ਼ਾਂ ਨੂੰ ਦੇੇਖੋ। ਤੁਸੀਂ ਉੱਥੇ ਬਹਿਕੇ ਲੋਕਾਂ ਨਾਲ ਗੱਲ ਦਾ ਕਰਦੇ ਓ, ਅਸੀਂ ਇੱਥੇ ਘਰ ਈਚ ਹੁਣ ਕਦੀ-ਕਦਾਰ ਚੰਗੀ ਗੱਲ ਨਹੀਂ ਏ ਲੇਕੀਨ ਕਦੀ-ਕਦਾਰ ਜਿਵੇਂ ਪਾਪਾ ਉੱਪਰ ਬੈਠੇ ਹੋਣ, ਤੇ ਉਹ ਨੀਚੇ ਆਂਦੇ ਨੀ ਫੋਨ ਕਰ ਦਿੰਦੇ ਨੇ, ਵੀ ਐ ਚੀਜ਼ ਉੱਪਰ ਪਕੜਾ ਜਾਓ, ਲੇਕਿਨ ਉੱਥੇ ਐ ਚੀਜ਼ਾਂ ਫੋਨ ਨੀ ਹੁੰਦੇ, ਲੋਕੀ ਐਵੇਂ ਆਵਾਜ਼ ਮਾਰ ਦਿੰਦੇ ਨੇ, ਹਾਂ। ਉਹੀ ਬਸ ਇੱਥੇ ਆਵਾਜ਼ ਹੀ ਬਹੁਤ ਹੁੰਦੀ ਏ, ਕਿ ਹਾਂ ਬਸ ਪਤਾ ਚੱਲ ਜਾਂਦਾ ਹੈਗਾ, ਲੋਕੀ ਆਪਣੇ ਫੋਨ'ਚ ਨਹੀਂ ਵੱਡ ਕਰ ਆਂਦੇ। ਹਾਂ, ਨਾਲੇ ਨਾ ਇੱਕ ਇੱਕ ਹੋਰ ਚੀਜ਼ ਜੋ ਮੈਂ ਪਿੰਡਾਂ ਵਿੱਚ ਦੇਖੀ, ਜਿਵੇਂ ਹੁਣ ਸਾਡੇ ਇੱਥੇ ਗਵਾੰਢੀ ਨੇ ਸ਼ਹਿਰਾਂ'ਚ ਨਾ ਸਾਡੀ ਚਾਲ ਵੀ ਨਾ ਬਹੁਤ ਘੱਟ ਹੈਗੀ ਏ, ਮਤਲਬ ਜਿਵੇਂ ਆਂਦੇ-ਜਾਂਦੇ ਕਦੀ ਕੋਈ ਦਿ ਗਿਆ, ਤੇ ਉਹਨੂੰ ਸਿਰਫ ਇੱਕ ਸਮਾਈਲ ਕਰਕੇ ਚਲੇ ਗਏ, ਉਹਦੇ ਇਲਾਵਾ ਕੋਈ ਹੈਹੀ ਨਹੀਂ। ਲੇਕਿਨ ਜਿਹੜਾ ਪਿੰਡ, ਜਿੱਥੇ ਮੈਂ ਰਹਿੰਦੀ ਤੱਕ ਨੀ ਆ, ਉੱਥੇ ਕਦੀ
ਹਾਂਜੀ!
ਜਿਹੜੇ ਗੁਆਂ ਗਵਾਂਢੀ ਹੈਗੇ ਨੇ, ਪਿੰਡ ਦੇ ਘਰ ਦੇ, ਜਿਹੜੇ ਨੇ ਉਹ ਸਚੀ ਰਹਿੰਦੇ ਇਹਨਾਂ ਨੂੰ ਤੇ ਉਹ ਆਕੇ ਕਹਿੰਦੇ ਨੇ ਵੀ ਹਾਂ ਤੁਸੀਂ ਉੱਥੇ ਨੀ ਰਹਿਣਾ, ਤੁਸੀਂ ਇੱਥੇ ਸਾਡੇ ਘਰ ਹੀ ਰਹੋ, ਕੀ ਖਾਓਗੇ, ਦੱਸੋ ਅਸੀਂ ਕੀ ਬਣਾਈਏ ਚਾਹ-ਪਾਣੀ, ਮਤਲਬ ਇੰਨਾ ਅਪਣਾਪਣ ਲੱਗਦਾ ਨਾ, ਵੀ ਕਿਸੇ ਹੋਰ ਦੇ ਘਰ ਵੀ। ਮਤਲਬ ਤੁਸੀਂ ਉੱਥੇ ਕਿਸੇ ਦੇ ਘਰ ਵੀ ਜਾਕੇ ਬੈਜੋ ਤੁਹਾਨੂੰ ਕੋਈ ਐ ਨੀ ਕਰਾਇਗਾ ਕਿ ਹਾਂ ਤੁਸੀਂ ਕਿਸੇ ਬਗਾਨੇ ਦੇ ਘਰ ਹੋਂ, ਸਾਰੇ ਕਹਿਣਗੇ ਤੁਹਾਡਾ ਅਪਣਾ ਹੀ ਘਰ ਹੈਗਾ, ਓਰ ਇੱਥੇ ਨੀ ਹੋ ਸਕਦਾ ਐਸਾ ਕੁ
ਇਥੇ ਬੁੜੀਆਂ ਦੀਆਂ ਗੱਲਾਂ ਤਾਂ ਮੁੱਕਦੀਆਂ ਹੀ ਨਹੀਂ, ਇੱਕ-ਦੂਜੇ ਨਾਲ, ਬਸ ਇਕੱਠੀਆਂ ਹੋਈਆਂ ਤੇ ਬਸ।
ਹਾਂਜੀ। ਨਹੀਂ ਪਰ ਫਿਰ ਵੀ ਜਿੱਦਾਂ, ਮੈਂ ਨਾ ਪਹਿਲਾਂ ਜਿਵੇਂ, ਇੱਥੇ ਮੇਰੇ ਜਦ ਪਲੱਸ-ਟੂ ਦੇ ਪਰ ਸੀ ਨਾ, ਤੇ ਮੇਰੇ, ਮੇਰੀ ਭੈਣ ਬਾਹਰ ਐ ਤੇ ਮੇਰੇ ਬਾਕੀ ਘਰਦੇ ਨਾ ਉਹਦੇ ਕੋਲ ਗਏ ਸੀ, ਉਹਦੀ ਡਿਗਰੀ ਖਤਮ ਹੋਈ ਤੇ, ਲੇਕਿਨ ਮੇਰੇ ਪੇਪ ਪਰ ਸੀ ਤੇ ਮੈਨੂੰ ਲੈਕੇ ਜਾ ਨਹੀਂ ਸਕਦੇ ਸੀ, ਤੇ ਮੈਂ ਇਕੱਲੀ ਇੱਥੇ ਘਰ ਸੀ ਤੇ ਮੈਂ ਵਿੱਚ ਕਦੀ-ਕਦਾਰ ਨਾ ਜਿਵੇਂ ਪਿੰਡ ਚੱਲ ਜਾਂਦੀ ਸੀ ਨਾ, ਅਪਣੇ-ਆਪ ਹੀ ਨਾ ਤੇ ਉਹ ਸ਼ਹਿਰ ਦੇ ਘਰ ਨਾਲੋ ਪਿੰਡ ਦੇ ਘਰ ਰਹਿੰਦੀ ਸੀ ਮੈਂ ਜ਼ਿਆਦਾ, ਤੇ ਮੈਨੂੰ ਪ ਪਤਾ ਹੀ ਨਹੀਂ ਚੱਲਦਾ ਸੀਗਾ, ਕਿ ਮੇਰਾ ਸਵੇਰ ਤੋਂ ਲੈਕੇ ਰਾਤ ਤੱਕ ਦੀ ਰ੍ਹੋਟੀ ਮੇਰੀ ਕਿੱਧਰੋਂ ਆ ਰਹੀ ਏ, ਕਿਉਂਕਿ ਤਿੰਨੋ ਟਾ ਟਾਇਮ, ਕਦੀ ਨਾ ਕਦੀ, ਕੋਈ ਮੈਨੂੰ ਰ੍ਹੋਟੀ ਲੈਕੇ ਦੇ ਰਿਹਾ ਸੀਗਾ, ਔਰ ਐ ਵੀ ਨਹੀਂ ਕਿ ਕਿਸੇ ਨੂੰ ਅਸੀਂ ਕਿਆ ਹੋਵੇ, ਬਸ ਸਭ ਨੂੰ ਇੱਕ ਵਾਰੀ ਮਤਲਬ ਗੱਲ ਪੋਤਰੀ ਆਈ ਹੋਈਏ, ਤੇ ਉਹਦੇ ਘਰ ਦੇ ਗਏ ਹੋਏ ਨੇ, ਅਪਣੇ-ਆਪ ਹੀ ਕੁਛ ਨਾ ਕੁਛ ਆ ਜਾਂਦਾ ਸੀ।
ਤੇ ਤੁਸੀਂ ਹੁਣ ਪਿੰਡ ਤੋਂ ਜਦੋਂ ਸ਼ਹਿਰ ਜਾਂਦੇ ਹੋ, ਤਾਂ ਤੁਹਾਨੂੰ ਅਜੀਬ ਜਿਹਾ ਲੱਗਦਾ ਹੋਣਾ ਵੀ, ਮੈਂ ਥੇ ਕਿੰਨੀ ਵਧੀਆ ਰਹਿੰਦੀ ਸੀ, ਇੰਨਾ ਕੁੱਝ ਖਾਂਦੀ ਸੀ, ਤੇ ਹੁਣ ਇੰਨੀ, ਮਤਲਬ ਸ਼ਹਿਰ'ਚ ਇੰਨਾ ਜ਼ਿਆਦਾ ਸ਼ੋਰ ਹੁੰਦਾ ਨਾ ਬਹੁਤ ਜ਼ਿਆਦਾ। ਤੇ, ਛੋਟੀਆਂ-ਛੋਟੀਆਂ ਗਲੀਆਂ ਤੇ ਹੋਰ
ਜੀ, ਜਿਵੇਂ ਅਸੀਂ ਇਹੀ ਕਹਿੰਦੇ ਹਾਂ, ਵੀ ਪਿੰਡਾਂ ਵਾਸਤੇ ਤਾਂ ਪਿੰਡਾਂ ਵਿੱਚ ਵੀ ਨਾ ਹੁਣ ਅੱਜ-ਕੱਲ੍ਹ ਜਿਵੇਂ ਇੰਨਾ ਸੁਧਾਰ ਹੋ ਰਿਹਾ ਹੈ। ਚੀਜ਼ਾਂ ਬਣਦੀਆਂ ਪਈਆ ਨੇ ਤੇ ਅਸੀਂ ਇਹ ਨੀ ਕਹਿ ਸਕਦੇ, ਵੀ ਪਿੰਡ ਦੂਰ ਰਹਿ ਗਏ ਨੇ ਸ਼ਹਿਰਾਂ ਤੋਂ ਪਰ ਉਹ ਹੈ ਨਾ ਵੀ ਪਿੰਡਾਂ ਚ ਸਕੂਨ ਹੈਗਾ, ਇੱਥੇ ਹੁਣ ਸਾਰਾ ਟਾਈਮ ਤੁਸੀਂ ਤੇ ਨਾ ਜਿਵੇਂ ਮੈਂ ਆਪਣਾ ਦੱਸਾਂ ਤੇ ਜਿਵੇਂ ਪਾਪਾ ਹੋਰ ਕੰਮ ਤੇ ਜਾਂਦੇ, ਨੇ ਮੈਂ ਕੰਮ ਤੇ ਜਾਂਦੀ ਹਾਂ। ਆਪਣਾ ਘਰ ਆਉਂਦੇ, ਹਾਂ ਫੇਰ ਕਦੀ ਪੜ੍ਹਾਈ ਕਰਨਾ ਕਦੀ ਕੁਛ ਕਰਨਾ। ਕੋਈ ਉਹ ਜ਼ਿੰਦਗੀ ਰਹਿ ਹੀ ਨੀ ਗੀ, ਜਿੱਥੇ ਆਪਾਂ ਪਹਿਲਾਂ ਹੀ ਕਦੀ ਜਦ ਦਾਦਾ ਜੀ ਹੋਰਾਂ ਦੇ ਟਾਈਮ ਤੇ, ਰਾਤੀ ਸਾਰੇ ਬਹਿੰਦੇ ਸੀ ਇਕੱਠੇ ਰੋਟੀ ਖਾਂਦੇ ਸੀ, ਗੱਲਾਂ ਕਰਦੇ ਸੀ ਪੂਰੇ ਦਿਨ ਚ ਕੀ ਹੋਇਆ। ਹੁਣ ਸਾਰੇ ਆਪਣੀ ਆਪਣੀ ਪਲੇਟਾਂ ਚੱਕ ਕੇ ਆਪਣੇ ਕਮਰੇ ਚ ਹੋ ਜਾਂਦੇ ਨੇ
ਹਾਂਜੀ ਤੇ ਹੁਣ ਪਤਾ ਤੇ ਸਾਡੇ ਪਿੰਡਾਂ ਚ ਪਤਾ ਕੀ ਆ। ਸਾਰਿਆਂ ਨੂੰ ਮਤਲਬ ਉਡੀਕ ਕੇ ਫੇਰ ਸਾਰੇ ਨਾਲ ਖਾਣਾ ਖਾਂਦੇ ਹੈ। ਨਾਲ ਹੀ ਫੇਰ ਨਾ ਅਸੀਂ ਸ਼ਾਮ ਨੂੰ ਗੱਲਾਂ ਕਰਦੇ ਹਾਂ। ਸਾਰੇ ਬਹਿ ਕੇ ਆਪਣੇ ਦਾਦਾ ਦਾਦੀ ਨਾਲ ਮੰਮੀ ਪਾਪਾ ਸਾਰੇ, ਇਕੱਠੇ ਬਹਿ ਕੇ ਪੂਰੇ ਦਿਨ ਦੀਆਂ ਗੱਲਾਂ ਕਰਦਿਆਂ ਵੀ ਕੀਨੇ ਕੀ, ਤਕੇ ਨੇ ਕੀ ਕੀਤਾ।
ਬਿਲਕੁਲ ਇਹੀ ਗੱਲ ਮੈਨੂੰ ਸਭ ਤੋਂ ਜ਼ਿਆਦਾ ਹੀ ਵਧੀਆ ਲੱਗਦਾ ਹੈਗਾ, ਪਿੰਡ ਤੋਂ ਜਦੋਂ ਅਸੀਂ ਜਾਂਦੇ ਹਾਂ ਨਾ। ਤੇ ਕਈ ਨਾ ਏਦਾਂ ਵੀ ਹੁੰਦਾ ਸੀਗਾ ਪਹਿਲੇ ਹੁਣ ਜਿਵੇਂ ਸਾਰਿਆਂ ਕੋਲ ਆਪਣੇ ਆਪਣੇ ਕਮਰੇ ਨੇ, ਕੋਈ ਕਿਸੇ ਨਾਲ ਬਹਿੰਦਾ ਹੀ ਉੱਥੇ ਸਾਰੇ ਬਾਹਰ ਮੰਜਾ ਵੀ ਹਾਂ ਬੈਠੇ ਸਾਰੇ ਗੱਲਾਂ ਕਰ ਰਹੇ ਨੇ ਕੀ ਗੱਲ ਹੋ ਰਹੀ ਹੈ।
ਹਾਂਜੀ ਇੱਥੇ ਦਾ ਮਤਲਬ ਛੋਟੇ ਬੱਚਿਆਂ ਨੂੰ ਆਪਣੇ ਦਾਦਾ-ਦਾਦੀ ਨਾਲ ਮੈਂ ਖੁਦ ਵੀ ਮਤਲਬ, ਜਦੋਂ ਤੱਕ ਮੈਂ ਦਸ ਬਾਰਾਂ ਸਾਲ ਦੀ ਨਹੀਂ ਹੋਈ। ਮੈਂ ਤਾਂ ਮੇਰੀ ਦਾਦੀ ਜੀ ਨਾਲ ਹੀ ਪੈਂਦੀ ਸੀ ਤੇ ਮਤਲਬ ਉਹ ਮੈਨੂੰ ਸ਼ਾਮ ਨੂੰ ਜਿਵੇਂ ਕਹਾਣੀਆਂ ਸੁਣਾਉਂਦੇ ਸੀ, ਮੈਨੂੰ ਬਹੁਤ ਜ ਜ਼ਿਆਦਾ ਵਧੀਆ ਲੱਗਦਾ ਸੀ। ਤੇ ਉਹਨਾਂ ਦੀਆਂ ਸੁਣ ਕੇ ਨਾ ਗਾਣ ਨੀਂਦ ਵੀ ਵਧੀਆ ਆਉਂਦੀ ਸੀ।
ਹਾਂਜੀ-ਹਾਂਜੀ ਇਹ ਤਾਂ ਗੱਲ ਹੈ, ਹੁਣ ਜਿਵੇਂ ਮੇਰੇ ਵੀ ਨਾ ਦਾਦਾ ਜੀ ਜਦੋਂ ਤੱਕ ਸੀਗੇ ਤੇ ਮੈਂ ਉਹਨਾਂ ਨਾਲ ਹੀ ਰਹਿੰਦੀ ਸੀ। ਤੇ ਮੇਰਾ ਉਹਨਾਂ ਨਾਲ ਹੀ ਪਿਆਰ ਸੀਗਾ ਹਾਂਜੀ। ਉ ਇਹ ਕਿਉਂਕਿ ਨਾ ਮੈਂ ਹੁਣ ਜਿਵੇਂ, ਆਪਣਾ ਮੈਂ ਆਪਣਾ ਬਚਪਨ ਦੇਖਦੀ ਹਾਂ ਨਾ ਤੇ ਮੇਰੇ ਬਚਪਨ ਚ ਮੇਰੇ ਮਾਂ ਪਿਓ ਤੋਂ ਜ਼ਿਆਦਾ ਮੇਰੇ ਦਾਦਾ ਦਾਦੀ ਦੀ ਯਦਾਂ ਨੇ, ਕਿਉਂਕਿ ਉਹ ਜਿਹੜਾ ਲਾਡ ਪਿਆਰ ਉਹਨਾਂ ਨੇ ਕੀਤਾ। ਉਹ ਅਲੱਗ ਹੀ ਸੀਗਾ, ਕਿਉਂਕਿ ਉਹਦਾ ਪਿਆਰ ਤਾਂ ਕੋਈ ਕਰਦਾ ਹੀ ਨਹੀਂ
ਹਾਂਜੀ ਮੇਰੇ ਦਾਦਾ ਜੀ ਤਾਂ ਵੈਸੇ ਨਹੀਂ ਰਹੇ, ਪਰ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ। ਤਾਂ ਪਰ ਮੇਰੇ ਦਾਦੀ ਜੀ ਆ, ਉਹ ਮਤਲਬ ਮੰਮੀ ਤੋਂ ਵੀ ਜ਼ਿਆਦਾ ਮੈਨੂੰ ਜਿਵੇਂ ਪੁੱਛਦੇ ਆ ਚੀਜ਼ ਲਿਆ ਕੇ ਦਿੰਦੇ, ਆ ਬਹੁਤ ਜ਼ਿਆਦਾ ਮ'-
ਹਾਂਜੀ ਬਿਲਕੁਲ, ਉਹੀ ਹੁਣ ਮੇਰੇ ਵੀ ਦਾਦਾ ਦਾਦੀ ਜੀ ਸੀਗੇ ਨਾ ਮਤਲਬ ਮੈਂ ਤਾਂ ਜਿਵੇਂ ਸ਼ੁਰੂ ਤੋਂ ਥੋੜੀ ਜਿੱਦੀ ਹੁੰਦੀ ਸੀ, ਤੇ ਕਦੀ ਦਾਦਾ ਜੀ ਨੂੰ ਮੈਂ ਕਹਿਣਾ ਕਿ ਇਹ ਲੈ ਕੇ ਦਿਓ ਤੇ ਉਹ ਸ਼ਾਮੀ ਮੈਨੂੰ ਮਿਲ ਜਾਂਦਾ ਸੀ, ਚੀਜ਼ ਤੇ ਹੁਨ ਵੀ ਏਦਾਂ ਆਪਾਂ ਸੋਚੀਏ ਨਾ ਬੀ ਅਜ ਕਲ ਦੇ ਜੇੜਾ ਜਮਾਨਾ ਹੈਗਾ, ਯਾ ਅਜ ਕਲ ਦੀ ਤੂਸੀ ਜਨਰੇਸ਼ਨ ਲਾਲੋ, ਏ ਬੱਚੇ ਸ੍ਰਿਫ ਫੋਨ ਤੇ ਲੱਗੇ ਨੇ, ਏਨਾਂ ਨੂ ਅਪਣੇ ਵਡਿਆਂ ਦਾ ਪਤ ਪਤਾ ਹੀ ਨੀ ਹੈਗਾ, ਕਿ ਚੀਜ਼ ਕਿਵੇਂ ਐ ਕਿਉਂਕਿ ਹੁਨ ਨਾ ਸਾਡੇ ਘਾਰ ਦੇ ਸਾਮਨੇ ਵੀ ਰੈਂਦੇ ਨੇ ਨਾ ਤੇ ਓਨਾ ਦੇ ਨਾ ਛੋਟੇ ਬ ਬੱਚੇ ਹੈਗੇ ਨੇ ਸਤ, ਅਠ ਸਾਲਾਂ ਦੀ ਕੁੜੀ ਹੈਗੀ ਏ, ਤੇ ਇਕ ਚਾਰ, ਪੰਜ ਸਾਲ ਦਾ ਮੁੰਡਾ ਹੈਗਾ ਓਨਾ ਦਾ। ਤੇ, ਓ ਓ ਇਨੀ ਗੰਦੀ ਤਰਾਂ ਬਤਮੀਜੀ ਨਾਲ ਅਪਣੇ ਦਾਦਾ ਦਾਦੀ ਜੀ, ਨਾਲ ਗਲ ਕਰਦੇ ਨੇ ਨਾ ਅਸੀ ਤਾ ਓ ਸੋਚ ਵੀ ਨੀ ਸਕਦੇ, ਬੀ ਅਸੀ ਏਸ ਤਰੀਕੇ ਨਾਲ ਅਗਰ ਅਪਾ ਜਵਾਬ ਦੇਂਦੇ ਸਾਡੇ ਨਾਲ ਸਾਡੇ ਘਰਦੇ ਕਰਦੇ ਕੀ, ਕਿਉਂਕਿ ਸਾਨੂ ਪਤਾ ਸੀਗਾ ਕਿ ਕਿਵੇਂ ਕਰਨੈ ਮਤਲਬ ਅਜ ਕਲ ਪਤਾ ਨੀ ਯਾ ਤਾਂ ਮਾਪੇ ਨੀ ਸਿਖਾਰੇ ਬੀ ਹਾਂ ਤੂਸੀ ਅਪਣੇ, ਬੱਚੇਆਂ ਨੂ ਕਿਵੇਂ ਸਿ ਖਾਣੈ, ਕਿਵੇਂ ਬੋਲਨਾ ਹੈਗਾ?
ਕਿਉਂਕਿ ਛੋਟੇ ਛੋਟੇ ਬੱਚੇ ਓਨਾਂ ਨੂ ਤਾਂ ਮਤਲਬ ਖਡਾਣ ਦੀ ਥਾਂ ਓਨਾਂ ਨੂ ਦਾਦੀ ਦਾਦੇ ਤੇ ਕੋਲ ਬਿਠਾਨ ਦੀ ਥਾਂ ਓਨਾ ਨੂ ਫੋਨ ਦੇ ਦਿੰਦੈ ਤੇ ਬਸ ਓ ਫ਼ੋਨ ਵੇਖ ਕੇ ਓਦਾਂ ਦੇ ਈ ਬਣ ਜਾਂਦੈ ਹੈ।
ਹਾਂ ਬਸ ਇਹੀ ਗੱਲ ਹੁੰਦੀ ਏ ਅਸੀਂ ਤਾਂ ਖੁਦ ਏਹਿ ਸੋਚਦੇ ਹਾਂ ਵੀ ਅਸੀਂ ਜਿਸ ਟਾਈਮ ਤੇ ਅਸੀਂ ਜਵਾਕ ਹੁੰਦੇ ਸੀ, ਤੇ ਸਾਨੂ ਨਾ, ਅਸੀ ਘਾਰ ਆਣਾ ਨਾ ਸੂਕੂਲੋਂ ਗੇਟ ਬੋਲਦੇ ਸਾਰ ਦਾਦੀ ਨੂ ਬੁਲਾਣਾ, ਦਾਦਾ ਜੀ ਨੂ ਬੁਲਾਣਾ, ਤੇ ਓ ਹੀ ਸਬ ਸਾਨੂ ਚੰਗਾ ਲਗਦਾ ਹੁੰਦਾ ਸੀ ਕਿਉਂਕਿ ਅਸੀ ਕਦੀ ਨਾ, ਜਦ ਤਕ ਸਾਡੇ ਦਾਦਾ ਦਾਦੀ ਜੀ ਸੀਗੇ ਨਾ ਅਸੀ ਕਦੀ ਮੰਮੀ ਪਾਪਾ ਆਪਾਂ ਨੂ ਏਨਾ, ਬੁਲਾਆ ਨੀ ਓਨਾਂ ਨੂ ਕੁੱਛ ਪੁੱਛੇਆ ਨੀ, ਸੱਚੀ ਦਸਾਂ ਨੀ ਪੁੱਛਦੇ ਸੀ ਅਸੀ ਜਾਦਾ ਜਿਵੇਂ ਸਾਰੇ ਗਲਾ ਐ ਕਉਂ ਹੁੰਦੈ, ਓ ਕਉਂ ਹੁੰਦੈ ਮਤਲਬ ਬੇਫਾਲਤੂ ਦੀਆਂ ਗੱਲਾਂ ਵੀ ਪੁੱਛਦੇ ਸੀ ਅਸੀ ਕਿ ਜੋ ਚੀਜ ਸੂਰਜ ਹੁੰਦੈ, ਸੂਰਜ ਸਵੇਰੇ ਹੀ ਓ ਕਉਂ ਹੁੰਦੈ, ਰਾਤੀ ਕਉਂ ਨੀ ਹੁੰਦਾ? ਮਤਲਬ ਐਵੇਂ, ਐਵੇਂ ਦੀ ਫਾਲਤੂ ਗਲਾਂ ਪੁੱਛਦੇ ਸੀ ਅਸੀ।
ਹਾਂਜੀ, ਓਵੀ ਨਾ ਆਪਾਂ ਨੂ ਮਤਲਬ ਬਾਰੋਂ ਜੇ ਕੋਈ ਚੀਜ ਜੇ ਆਪਾਂ ਓਨਾਂ ਦੇ ਜਾਦਾ ਮਤਲਬ ਗਰੀਬ ਆ ਨਾ ਤਾ ਬਸ ਮੈਨੂ ਈ ਜਿਵੇਂ ਜਾਦਾ ਚੀਜ ਦੇਂਦੇ ਸੀ ਵੀ ਅਪਣੇ ਹਿੱਸੇ ਦੀ ਚੀਜ ਵੀ ਮੈਨੂ ਈ ਦੇ ਦਿੰਦੇ ਸੀ ਜਿਵੇਂ ਆਪਾਂ ਸਾਰੇ ਰਲਕੇ ਖਾਂਦੇ ਹਾਂ।
ਹਾਂ ਏ ਮੈਨੂ ਵੀ ਯਾਦ ਏ ਨਾ, ਜਿਵੇਂ ਮੈਂ ਸਬ ਤੋਂ ਛੋਟੀ ਹੁੰਦੀ ਆਂ ਅਪਣੇ ਸਾਰੇ ਜੇੜੇ ਮੇਰੇ ਭੈਣ ਭਰਾ ਨੇ ਜਿਹੜੇ ਤਾਏ, ਚਾਚੇ ਦੇ ਮੁੰਡੇ, ਕੁੜੀਆਂ ਸਬ ਤੋਂ ਤੇ, ਸਬ ਤੋ ਛੋਟੀ ਮੈਂ ਆਂ ਤੇ ਸਬ ਮੈਨੂ ਨਾ, ਅਲਗ ਤੋਂ ਪੈਸੇ ਦਿੰਦੇ ਸੀ ਕਿ ਜਾ ਤੁ ਚੀਜ ਲੈ ਕੇ ਆ ਜਾ ਯਾ ਫਿਰ, ਮੈਨੂ ਸਬ ਤੋਂ ਜਾਦਾ ਅਪਨੇ ਨਾਲ ਰਖਦੇ ਸੀਗੇ।
ਪਿੰਡਾਂ ਚੀ ਏ ਏਤਾਂ ਸਾਰਾ ਕੁਛ ਸ਼ਹਿਰਾਂ ਵਿਚ ਤਾਂ ਕੁੱਸ਼ ਵੀ ਨੀ ਏਦਾਂ ਦਾ।
ਹਾਂਜੀ, ਹਾਂਜੀ ਓਈ ਪਤਾ ਪਿੰਡਾਂ ਚ ਅਸੀ ਜਦ ਰੈਨੇ ਆਨਾ ਤਾ ਸਾਨੂ ਸਬ ਕੁੱਛ ਪਤਾ ਚਲਦੈ।
ਕਿ ਕਿੱਦਾਂ ਰੈਣਾ, ਕਿਵੇਂ ਰੈਣਾ, ਕਿੱਦਾਂ ਗਲ ਕਰਨੀ ਏ?
ਚਲੋ ਠੀਕੈ ਹੈ ਜੀ ਵਦੀਆ ਲਗੇਆ ਤੂਆਡੇ ਨਾਲ ਗਲ ਕਰਕੇ।
ਹਾਂਜੀ, ਹਾਂਜੀ ਠੀਕ ਐ ਜੀ ਸਤ ਸ਼੍ਰੀ ਅਕਾਲ ਜੀ।
ਓਕੇ।